ਹੈਲੋ, ਸਸ੍ਰੀ ਕਾਲ ਜੀ।
ਸਾਸੀ ਕਾਲ, ਕਿੱਦਾਂ?
ਵਦੀਆ।
ਕਰੀਏ ਸਟਾਰਟ?
ਹਾਂਜੀ, ਕਰੋ।
ਕਰੋ।
ਦੇਸ਼ ਵਿੱਚ ਬਹੁ ਅ ਦੇਸ਼ ਵਿੱਚ ਬਹੁ ਅਹ ਬਹੁਤ ਵੱਡਾ ਵੱ ਵੱਡੀ ਆਬਾਦੀ ਖੇਤੀਬਾੜੀ ਨਾਲ ਜੁੜੀ ਹੋਈ ਹੈ, ਕਿਸਾਨ ਨੂੰ ਦੇਸ਼ ਦਾ ਆਨੰਦ। ਦਾਤਾ ਵੀ ਕਿਹਾ ਜਾਂਦਾ ਹੈ, ਕਿਉਂਕਿ ਆਪਣੇ ਮਿਹਨਤ ਨਾਲ ਸਾਡੇ ਲਈ ਅਹ ਅਨਾਜ ਪੈਦਾ ਕਰਦਾ ਹੈ ਕਿਸਾਨ ਦੀ ਮਿਹਨਤ ਸਦਾ ਹੀ ਦੇਸ ਦੇ ਲੋਕਾਂ ਤੇ ਭੋਜਨ ਪ੍ਰਾਪਤ ਹੁੰਦੀ ਹੈ। ਪਰ ਅੱਜ ਦੇ ਸਮੇ ਵਿੱਚ ਇਸ ਕਿਸਾਨ ਨੂੰ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਹੈ ਕਰਿਆ ਹਨ। ਇਹ ਸਮੱਸਿਆ ਦਾ ਕਾਰਨਾਂ ਕਿਸਾਨ ਦੀ ਆਰਥਿਕ, ਹਾਲਤ ਕਾਫ਼ੀ ਪ੍ਰਵਤੀਤ ਹੋ ਰਹੀ ਹੈ, ਹੁਣ ਤੁਸੀਂ ਸਟਾਰਟ ਕਰੋ
ਪੰਜਾਬ ਦੇ ਕਿਸਾਨਾਂ ਦੀਆਂ ਮੁੱਖ ਸਮੱਸਿਆ ਵਿੱਚ ਦਰਦ, ਹੇਠਲੇ ਪਾਣੀ ਦਾ ਲਗਾਤਾਰ, ਹੇਠਾਂ ਜਾਣਾ ਫਸਲਾਂ ਦਾ ਲਾਹੇਵੰਦ ਮੂਲ ਨਮੀਨਾ ਅਤੇ ਕਰਜ਼ੇ ਦਾ ਸੰਗਨ ਸ਼ਾਮਿਲ ਹਨ। ਇਸ ਤੋਂ ਇਲਾਵਾ ਵੱਧਤਾ ਖੇਤ ਚਾ ਖੇਂਚਾ ਖਰਚਾ ਮੌਸਮੀ ਮਾਰ ਅਤੇ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਤਾਂ ਘਟਨਾ ਵੀ ਗੰਭੀਰ ਚੁਮਲੌਤੀਆਂ ਹਨ ਹੁਣ ਤੁਸੀਂ ਸਟਾਰਟ ਕਰੋ।
ਕਿਸਾਨ ਦਾ ਮਹੱਤਵ, ਉਹ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਕੇ ਅਨਾਜ, ਸਬਜ਼ੀਆਂ, ਫਲ ਅਤੇ ਹੋਰ ਖੇਤੀ ਉਤਪਾਦਨ ਪੈਦਾ ਕਰਦਾ ਹੈ, ਖੇਤੀਬਾੜੀ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਜੋ ਕਿਸਾਨ ਦੇ ਹੋਣ, ਤੇ ਦੇਸ਼ ਦੀ ਤਰੱਕੀ ਦੀ ਸੰਭਾਵਨਾ ਨਹੀਂ ਹੁੰਦੀ ਕਿਸਾਨ ਦੀਆਂ ਮੁੱਖੀਆਂ ਸਮੱਸਿਆਵਾਂ ਅੱਜ ਕਿਸਾਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੇ ਤੋਂ ਵੱਡੀ ਸਮੱਸਿਆ ਕਰਜ਼ਿਆਂ ਦੀ ਹੁੰਦੀ ਹੈ, ਬਹੁਤ ਸਾਰੇ ਕਿਸਾਨ। ਬੈਂਕ ਜਾ ਸ਼ਾਹਕਾਰ ਦੇ ਕਰਜ਼ਾ ਲੈ ਲੈਂਦੇ ਹਨ, ਪਰ ਫਸਲ ਖ਼ਰਾਬ ਹੋਣ ਕਾਰਨ ਉਹਨਾਂ ਨੂੰ ਕਰਜ਼ਾ ਵਾਪਿਸ ਨਹੀਂ ਕਰ ਸਕਦੇ ਮੌਸਮ ਦੀ ਅ ਨਅਤ ਕਿਸਾਨ ਲਈ ਬੜੀ ਵੱਡੀ ਸਮੱਸਿਆ ਹੈ ਕਈ ਵਾਰ ਜ਼ਿਆਦਾ ਮੀਹ ਮੌਕੇ ਗੜੇਬਾਰੀ ਦਾ ਹੱਡ ਕਰ ਕਾਰਨ ਫਸਲ ਦਾ ਨੁਕਸਾਨ ਹੋ ਜਾਂਦਾ ਹੈ, ਇਸ ਤੋਂ ਇਲਾਵਾ। ਖਾਦ, ਬੀਜ ਅਤੇ ਕੀਟਾਂਸ਼ੀ ਆਦਿ ਦੀ ਕਿਸ ਕੀਮਤ ਦੀ ਵੀ ਕਿਸਾਨ ਲਈ ਚਿੰਤਾ ਦਾ ਕਾਰਨ ਹੈ, ਫਸਲ ਦੇ ਸਹੀ ਭਾਵਨਾ ਮਿਲਣਾ, ਕਿਸਾਨ ਦੀ ਆਰਥਿਕ ਤੌਰ ਤੇ ਕਮਜ਼ੋਰੀ ਹੋ ਜਾਂਦੀ ਹੈ, ਹੁਣ ਤੁਸੀਂ ਸਟਾਰਟ ਕਰੋ
ਪਾਣੀ ਦਾ ਸੰਕਟ ਪੰਜਾਬ ਵਿੱਚ ਝੋਨੇ ਦੀ ਫ਼ਸਲ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜਿਸ ਤਰਾਂ ਟਿਊਬਵੈੱਲ ਨੂੰ ਹੋਰ ਡੂੰਘਾ ਕਰਵਾਉਣ ਪੈਂਦਾ ਹੈ ਅਤੇ ਬਿਜਲੀ ਦਾ ਖਰਚਾ। ਵੱਧਦਾ ਹੈ, ਤੁਸੀਂ ਸਟਾਰਟ ਕਰੋ
ਸਮੱਸਿਆ ਦੇ ਹੱਲ, ਕਿਸਾਨ ਦੀ ਸਮੱਸਿਆ ਨੂੰ ਦੂਰ ਕਰਨ ਲਈ। ਸਰਕਾਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨੇ ਚਾਹੀਦੇ ਸਰਕਾਰ ਨੂੰ ਕਿਸਾਨ ਨੂੰ ਸਸ ਤੇ ਅਤੇ ਰੋਟ ਤੇ ਬੀਜ ਖਾਦ ਆ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਾਉਣੀਆਂ ਚਾਹੀਦੀਆਂ ਹਨ, ਫਸਲ ਦਾ ਠੀਕ ਮੁੱਲ ਮਿਲਣਾ ਅਮ ਬਣਾਉਣਾ ਚਾਹੀਦਾ ਹੈ। ਕਿਸਾਨ ਨੂੰ ਅ ਅਹ ਆਧੁਨਿਕ ਖੇਤੀ ਤਰੀਕੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਸਿੰਚਾਈ ਦੀਆਂ ਵਧੀਆ ਸਹੂਲਤਾਂ ਕਰਵਾਉਣੀਆਂ ਚਾਹੀਦੀਆਂ ਨੇ ਅਤੇ ਫਸਲ ਬੀਜ ਦੇ ਯੋਗਦਾਨ ਨੂੰ ਵੀ ਹੋਰ ਪ੍ਰਭਾਵਸ਼ਾਲੀ ਬਣਾਉਣਾ ਚਾਹੀਦਾ ਹੈ। ਹੁਣ ਤੁਸੀਂ ਸਟਾਰਟ ਕਰੋ।
ਫਸਲਾਂ ਦੀ ਘੱਟ ਕੀਮਤ ਅਤੇ ਆਮਦਨ ਦੇ ਸੀਮਿਤ ਸਾਧਨ ਕਰੇ ਧੰਨ ਨਾਲ ਸਿਰ ਕਰਜ਼ ਦਾ ਬੋਝ ਵੱਧ ਰਿਹਾ ਹੈ ਜ਼ਿਆਦਾ ਪੈਦਾਵਾਰ ਦੇ ਚੱਕਰ ਵਿੱਚ ਪਰਾਲੀ ਸਾੜਨ ਨਾਲ ਕੁਦਰਤੀ ਸਮੱਸਿਆ ਜਿਵੇਂ ਕਿ ਪਾਣੀ ਅਤੇ ਹਵਾ ਦਾ ਵੱਡਾ ਨੁਕਸਾਨ, ਹੋ ਰਿਹਾ ਹੈ, ਹੁਣ ਤੁਸੀਂ ਸਟਾਰਟ ਕਰੋ।
ਵਿਦਿਆਰਥੀਆਂ ਦੀ ਭੂ ਭੂਮਿਕਾ। ਵਿਦਿਆਰਥੀਆਂ ਨੂੰ ਕਿਸਾਨ ਦੀ ਸਮੱਸਿਆ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਕਿਸਾਨ ਦੀ ਮਿਹਨਤ- ਦ ਦਾ ਸਤਿਕਾਰ ਕਰਨਾ ਚਾਹੀਦਾ। ਅਤੇ ਖੇਤੀਬਾੜੀ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ, ਹੁਣ ਤੁਸੀਂ ਸਟਾਰਟ ਕਰੋ।
ਹਮ ਬੇਮੋਸਮੀੀ ਗਿਆੜੀ ਮਾਰੀ ਸੁੱਕਾ ਜਾ ਹੜ੍ਹ ਵਰਗਿਆ ਕੁਦਰਤੀ ਆਫ਼ਤਾਂ ਨਾਲ ਫਸਲਾਂ ਤਬਾਹ ਹੋ ਜਾਂਦੀਆਂ ਹਨ। ਫਸਲ ਬੀਮਾ ਯੋਜਨਾ ਦਾ ਲਾਭ ਵੀ ਜ਼ਮੀਨੀ ਪੱਧਰ ਤੇ ਹਰੇਕ ਇਨਸਾਨ ਤੱਕ ਨਹੀਂ ਪਹੁੰਚਦਾ। ਆਧੁਨਕਰਨ ਅਤੇ ਸਹਿਕਰ ਕਾਰਨ ਖੇਤੀਯੁਗ ਜ਼ਮੀਨਾਂ ਲਗਾਤਾਰ ਘੱਟ ਰਹੀਆਂ ਹਨ। ਜਿਸ ਨਾਲ ਕਿਸਾਨਾਂ ਕੋਲ ਜ਼ਮੀਨਾਂ 'ਤੇ ਛੋਟੇ ਟੁਕੜੇ ਹੀ ਰਹਿ ਗਏ ਹਨ। ਹੁਣ ਤੁਸੀਂ ਸਟਾਰਟ ਕਰੋ ਹੁਣ ਤੁਸੀਂ ਸਟਾਰਟ ਕਰੋ